ਹੋ
ਹੈਲੋ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਚਾਲ ਐ?
ਸਭ ਵਧੀਆ ਹਾਂਜੀ ਹਾਂਜੀ ਹਾਂਜੀ। ਠੀਕ ਆ ਤੁਸੀਂ ਦੱਸੋ ਤੁਸੀਂ ਠੀਕ ਹੋ ਅੱਜ ਕਿਸ ਤਰ੍ਹਾਂ ਯਾਦ ਕਰ ਲਿਆ।
ਅੱਜ ਅੱਜ ਮੈਂ ਕਿਹਾ ਅੱਜ ਅਸੀਂ ਕੁਛ ਗੱਲਾਂ ਕਰ ਲਈਏ ਬਹੁਤ ਟਾਈਮ ਹੋ ਗਿਆ ਸੀ। ਗੱਲ ਨੀ ਕੀਤੀ ਤੁਹਾਡੇ ਨਾਲ
ਅੱਛਾ ਅੱਛਾ ਚੱਲੋ ਜੀ ਹੋਰ ਸੁਣਾਓ? ਸਭ ਠੀਕ ਠਾਕ ਹੋਰ ਖਾ ਲਿਆ ਨਾਸ਼ਤਾ? ਲੰਚ ਵਗੈਰਾ ਕਰ ਲਿਆ ਕੀ ਬਣਾਇਆ ਅੱਜ ਮੈਂ ।
ਅੱਜ ਲੰਚ ਵਿੱਚ ਤੇ ਅਹ ਆਲੂ ਵਾਲੀ ਰੋਟੀਆਂ ਬਣਾਈਆਂ ਸੀ।
ਤੇ ਹਾਂਜੀ ਹੋਰ ਹੁਣ ਦੁਪਹਿਰੇ ਅਹ ਉਹ ਬਣਾ ਲਿਆ ਅਰਬੀ ਅਰਬੀ ਬਣਾਈ ਹੈ, ਰੋਟੀ ਖਾਲੀ ਹਾਂਜੀ-ਹਾਂਜੀ।
ਅੱਛਾ-ਅੱਛਾ, ਹੋਰ ਸੁਣਾਓ? ਘੁੰਮ ਆਏ ਗਰਮੀਆਂ 'ਚ?
ਹਾਂਜੀ ਹਾਂਜੀ, ਹੋਰ? ਹਾਂਜੀ ਅਸੀਂ ਅਸੀਂ ਇੱਥੇ ਹੀ ਗਏ ਸੀ, ਬਸ ਆਸ-ਪਾਸ ਗੁਰਦੁਆਰੇ ਬਸ ਸਾਡੇ ਤੇ ਗੁਰਦੁਆਰਾ ਨਾ ਉੱਥੇ ਗਏ ਸੀ ਹੁਣ ਜਾਵਾਂਗੇ ਅੱਜ ਫਿਰ ਹਾਂਜੀ ਹਾਂਜੀ। ਹਰ ਮੰਗਲਵਾਰ ਜਾਈਦਾ ਹੈ ਹਾਂਜੀ।
ਅੱਛਾ ਅੱਛਾ ਅੱ ਫਿਰ ਮੰਗਲਵਾਰ ਅੱਛਾ ਅੱ ਅੱਛਾ ਠੀਕ।
ਹਾਂਜੀ ਘਰ ਦੇ ਕੰਮ ਹੀ ਨਹੀਂ ਨਿਪਟ ਹੋਰ ਕੀ ਪੂਰਾ ਦਿਨ ਸਭ ਹੀ ਸਭ ਚੱਲਦਾ ਰਹਿੰਦਾ ਹੈ।
ਹਮ ਸਾਡੇ ਤੇ ਮੌਸਮ ਬੜਾ ਅੱਛਾ ਹੋ ਰਿਹਾ ਸੀ ਅੱਜ। ਬਰਸਾਤ ਵਾਲਾ ਮੌਸਮ ਹੋਇਆ ਹਾਂਜੀ। ਬਰਸਾਤੰ ਵਾਲਾ ਮੌਸਮ ਹੋਏਦਾ ਪਰ ਬਹੁਤ ਅੱਛਾ ਹੋਇਆ ਵ
ਹਾਂਜੀ ਮੈਂ ਕਹਿ ਰਹੀ ਸੀ ਵੀ ਹੁਣ ਅੱਜ ਅੱਜ ਕੱਲ੍ਹ ਤੇ ਹਰ ਚੀਜ਼ ਜਿਹੜੀ ਏ ਵਿਗਿਆਨ ਤੇ ਹੀ ਆਧਾਰਿਤ ਹੋ ਗਈ ਹੈ। ਪੂਰਾ ਦਿਨ ਅਸੀਂ ਮਤਲਬ ਜੋ ਵੀ ਅਸੀਂ ਚੀਜ਼ ਯੂਜ ਕਰਦੇ ਆਂ। ਸਾਰਾ ਕੁਝ ਵਿਗਿਆਨ ਨਾਲ ਹੀ ਜੁੜਿਆ ਹੋਇਆ ਜਿੱਦਾਂ ਅਸੀਂ। ਸਵੇਰੇ ਉੱਠਦੇ ਆ ਹਾਂਜੀ ਹਾਂਜੀ ਸਾਇੰਸ ਲੱਗਦੇ। ਹਾਂਜੀ ਦੇਖੋ, ਸਵੇਰੇ ਉੱਠਦੇ ਹਾਂ ਉੱਠਣ ਤੋਂ ਲੈ ਕੇ ਸੋਣ ਤੱਕ। ਅਸੀਂ ਕੁਝ ਨਾ ਕੁਝ ਐਸਾ ਕਰਦੇ ਆਂ ਜੋ ਸਾਇੰਸ ਦੇ ਨਾਲ ਜੁੜਿਆ ਹੋਇਆ। ਹੁਣ ਹਾਂਜੀ, ਹਾਂਜੀ। ਜਿੱਦਾਂ ਅਸੀਂ ਲਿਖਣਾ ਹੈ ਪੈਨ ਦਾ ਯੂਜ ਕਰਨਾ ਹੈ। ਉਹ ਵੀ ਕਿਸੇ ਨੇ ਅਵਿਸ਼ਕਾਰ ਕੀਤਾ ਹੈ। ਹਾਂਜੀ, ਹਾਂਜੀ। ਅ ਕਿਸੇ ਨੇ ਅਵਿਸ਼ਕਾਰ ਕੀਤਾ ਪੈਂਨ ਦਾ। ਹੁਣ ਅਸੀਂ ਮਿਕਸੀ ਚਲਾਉਂਦੇ ਆ ਮਿਕਸੀ ਮਿਕਸੀ ਵੀ ਕਿਸੇ ਨਾ ਕਿਸੇ ਨੇ ਅਵਿਸ਼ਕਾਰ ਕੀਤੀ ਏ। ਇਹ ਵੀ ਸਾਇੰਸ ਦਾ ਇੱਕ ਪਾਰਟ ਹੋ ਗਿਆ। ਹੋਰ ਵਾਸ਼ਿੰਗ ਮਸ਼ੀਨ ਹੈ ਵਾਸ਼ਿੰਗ ਮਸ਼ੀਨ। ਕੱਪੜੇ ਧੋਦੇ ਹਾਂ ਨਹੀਂ ਤਾਂ ਪਹਿਲਾਂ ਤੇ ਹੱਥਾਂ ਨਾਲ ਕੱਪੜੇ ਧੋਂਦੇ ਹੁੰਦੇ ਸੀ। ਲੋਕੀ।
ਹੱਥਾਂ ਨਾਲ ਕੱਪੜੇ ਧੋਣੇ ਤੇ ਸਾਬਣ ਦਾ ਵੀ ਅਵਿਸ਼ਕਾਰ ਹੋਇਆ।
ਹਾਂਜੀ ਬਿਲਕੁਲ, ਹਰ ਚੀਜ਼ ਹੋਣ ਜਿੱਦਾਂ ਮਿਕਸੀ ਚ ਪੀਸਦੇ ਨੇ। ਤੇ ਪਹਿਲਾਂ ਸਿਲਵੱਟੇ ਤੇ ਪੀਸਦੇ ਹੁੰਦੇ ਸੀਗੇ ਹੁਣ ਡੋਰੀ ਸੋਟੇ। ਤੇ ਹਾਂਜੀ ਹੋਰ ਹਰ ਚੀਜ਼। ਪੈਨ ਪੈਨਸਿਲ ਹਰ ਇੱਕ ਚੀਜ਼। ਕਾਪੀਆਂ- ਕੋਪੀ ਪੇਪਰ ਬਣਨਾ।
ਹੂੰ, ਹੂੰ। ਹਰ ਚੀਜ਼ ਸਮਾਈੰਡ ਯਾਨੀ ਕਿ ਇੱਕ ਕੰਪਿਊਟਰ ਜਾਂ ਇੱਕ ਸਾਇੰਸ ਦਾ।
ਹਾਂਜੀ, ਹਾਂਜੀ, ਹਾਂਜੀ ਹਰ ਚੀਜ਼ ਬਿਲਕੁਲ ਉਹੀ ਤੇ ਲੇਕਿਨ ਦੇਖਿਆ ਜਾਏ ਤੇ ਦਿਮਾਗ ਵਿੱਚ ਰੱਬ ਨੇ ਦਿੱਤਾ ਹੋਇਆ। ਰੱਬ ਨੇ ਉਹ ਦਿਮਾਗ ਦਿੱਤਾ ਹੈ ਇਨਸਾਨ ਬਣਾਇਆ ਹੈ ਤੇ ਤਾਂ ਹੀ ਉਹ ਕਰ ਪਾ ਰਿਹਾ।
ਹਾਂਜੀ ਪਹਿਲੇ ਰੱਬ ਨੇ ਇਨਸਾਨ ਨੂੰ ਬਣਾ ਕੇ ਸਭ ਤੋਂ ਵੱਡਾ ਸਾਇੰਸ ਤੇ ਉਹਨੇ ਰਚਿਆ।
ਬਿਲਕੁਲ ਬਿਲਕੁਲ ਸਭ ਤੋਂ ਵੱਡੀ ਸਾਇੰਸ ਬਾਬਾ ਜੀ ਨੇ ਰਚੀ ਹੈ। ਉਸ ਤੋਂ ਬਾਅਦ ਹਾਂ ਦੇਖਿਆ ਜਾਏ ਤੇ ਇਨਸਾਨ ਤਾਂ ਹੀ ਕੰਮ ਕਰ ਰਿਹਾ ਕਿਉਂਕਿ ਉਹਨਾਂ ਨੇ। ਬਾਬਾ ਜੀ ਨੇ ਇਨਸਾਨ ਨੂੰ ਬਣਾਇਆ। ਅਗਰ ਇਨਸਾਨ ਹੀ ਨਾ ਬਣਾਉਂਦੇ ਬਾਬਾ ਜੀ ਤੇ ਉਹ ਸਾਇੰਸ ਵੀ ਕੁਛ ਵੀ ਨਹੀਂ ਸੀ।
ਹੁਣ ਸਾਇੰਸ ਵੀ ਕੋਈ ਚੀਜ਼ ਨਹੀਂ ਸੀ ਜੋ ਅੱਜ ਕੱਲ ਹੋ ਰਿਹਾ ਏ ਜਾਂ ਜੋ ਵੀ। ਆਪਦਾ ਆਉਂਦੀ ਏ ਉਹ ਤੇ ਬਾਬਾ ਜੀ ਨੇ ਪਹਿਲਾਂ ਹੀ ਲਿਖ। ਦਿੱਤੀ ਸੀ ਕਿ ਐਸ ਸਨ ਵਿੱਚ ਇਹ ਆਏਗਾ ਇਹ ਸਨ ਵਿੱਚ ਇਹ ਆਏਗਾ ਯਾਨੀ ਕਿ ਉਹ ਪਹਿਲੇ ਉਹਨਾਂ ਨੂੰ ਸਬ। ਕੁੱਛ ਪਤਾ ਸੀ ਕਿ ਸਾਇੰਸ ਦੇ ਦੁਆਰਾ ਉਹਨਾਂ ਨੇ ਵੀ ਆਪਣਾ ਸਭ ਕੁਛ ਪਤਾ ਕਰ ਲਿਆ ਸੀ। ਅਸੀਂ ਦਸ ਬੰਦਿਆਂ ਦਾ ਹਿਸਾਬ ਰੂਟੀਨ ਨਾਲ ਨਹੀਂ ਰੱਖ ਸਕਦੇ।
ਬਿਲਕੁਲ ਬਿਲਕੁਲ ਨਾ।
ਤੇ ਉਹ ਪਰਮਾਤਮਾ ਨੇ ਦੇਖੋ। ਕਿੰਨੇ ਬੰਦਿਆਂ ਦਾ ਹੀ ਹਿਸਾਬ ਕਿਤਾਬ ਪੂਰੀ ਦੁਨੀਆਂ ਦਾ ਹੀ ਉਹਨੇ ਹਿਸਾਬ ਕਿਤਾਬ ਆਪਣੇ ਕੋਲ ਰੱਖਿਆ ਦਾ। ਸਭ ਦਾ ਲੇਖਾ ਜੋਖਾ ਲਾਉਦਾ ਔਰ ਇੱਕ ਸਿਰਫ ਇਕੱਲਾ ਰਬ ਏ। ਜੋ ਲਗਾਉਂਦਾ ਏ ਸਭ ਦਾ ਇਨਸਾਫ ਸਭ ਦਾ ਮਤਲਬ। ਹਿਸਾਬ ਕਿਤਾਬ ਰੱਖਦਾ ਹੈ ਚੀਟੀ ਤੋਂ ਲੈ ਕੇ ਹਾਥੀ ਤੱਕ ਅਤੇ ਇਨਸਾਨ ਤੋਂ ਲੈ ਕੇ ਸ਼ੈਅ
ਸ਼ੈਤਾਨ ਤਾਂ ਬਿਲਕੁਲ ਬਿਲਕੁਲ ਹਰ ਸਭ ਹੀ। ਬਿਲਕੁਲ। ਹੋਰ ਮ ਹਾਂਜੀ ਬਿਲਕੁਲ, ਬਿਲਕੁਲ ਰੱਬ ਦੀ ਨਜ਼ਰਾਂ ਚੋਂ ਤੇ। ਕੋਈ ਵੀ ਨਹੀਂ ਛੁਪ ਸਕਦਾ ਕਦੀ ਨਾ ਕਦੀ ਸਬ।
ਸਾਹਮਣੇ ਆਏਗਾ ਕਿੰਨਾ ਵੀ ਅਸੀਂ ਤਪਕਾ ਕੇ ਕੋਈ ਕੰਮ ਕਰੀਏ ਲੇਕਿਨ ਇਸ ਪਰਮ ਪਿਤਾ ਪਰ। ਪਰਮਾਤਮਾ ਦੀ ਅੱਖਾਂ ਦੇ ਸਾਹਮਣੇ ਆ ਜਾਂਦਾ ਵੈ।
ਬਿਲਕੁਲ ਬਿਲਕੁਲ ਸਭ ਵਾਹਿਗੁਰੂ ਸਭ ਦੇਖ ਰਿਹਾ। ਹਾਂਜੀ, ਹਾਂਜੀ, ਹੋਰ, ਦੇ--ਹਾਂਜੀ। ਸੱਚਾਈ ਨਾਲ, ਬਿਲਕੁਲ-ਬਿਲਕੁਲ, ਹਾਂਜੀ। ਸਭ ਈਮਾਨਦਾਰ
ਸਾਨੂੰ ਕੀ ਕਹਿ ਰਿਹਾ, ਕੀ ਨਹੀਂ ਕਹਿ ਰਿਹਾ, ਸਾਨੂੰ ਕੋਈ ਪਰਵਾਹ ਨਹੀਂ ਹੈ। ਅਸੀਂ ਅਗਰ ਆਪਣੀ ਜਗ੍ਹਾ ਤੇ ਸਹੀ ਹੈ ਨਾ ਸਾਨੂੰ ਉਹਦਾ ਫਲ ਰੱਬ ਨੇ ਦੇਣਾ, ਇਨਸਾਨਾਂ ਨੇ
ਹਾਂਜੀ।
ਇਸ ਕਰਕੇ। ਕਰਮ ਕਰੀ ਜਾਓ, ਫਲ ਆਪੇ ਰੱਬ ਦਇਗਾ, ਕਦੀ ਤੇ ਦਇਗਾ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ। ਹਾਂਜੀ। ਹੋਰ, ਇਸ, ਉਹੀ ਦੇਖਿਆ ਜਾਏ ਉਹੀ, ਜਿੱਦਾਂ ਹੁਣ ਸਰਤਾਜ ਐ, ਸਰਤਾਜ ਨੇ ਵੀ ਗਾਣਾ ਬੋਲਿਆ ਏ। ਕਿ ਮਤਲਬ, ਬਹੁਤ ਅੱਛਾ ਇੱਕ ਗਾਣਾ ਬੋਲਿਆ ਏ ਅ, ਇੱਕ ਉਹਦੇ ਵਿੱਚ ਬੋਲਦੇ ਨੇ, ਕਿ ਮਰਦਾਨਾ ਜੀ ਜਿਹੜੇ ਸੀਗੇ ਅ ਗੁਰੂ ਨਾਨਕ ਦੇਵ ਜੀ ਨੂੰ, ਗ ਗੁਰੂ ਨਾਨਕ ਦੇਵ ਜੀ ਦੇ ਨਾਲ ਪੂਰਾ ਟਾਈਮ ਰਹੇ ਨੇ। ਪੂਰਾ ਓਹਨਾਂ ਦੇ ਨਾਲ ਸਾਰੀ ਯਾਤਰਾਵਾਂ ਸਭ ਕੁਛ ਉਹਨਾਂ ਦੇ ਨਾਲ ਕੀਤੀਆਂ।
ਕੁਛ ਕੀਤਾ ਉਹਨਾਂ ਨੇ, ਹਾਂਜੀ।
ਟਾਇਮ ਤੇ, ਜਿਸ ਟਾਈਮ ਉਹਨਾਂ ਨੇ ਆਪਣਾ ਸਰੀਰ ਤਿਆਗਨਾ ਸੀ, ਮਰਦਾਨਾ ਜੀ ਨੇ ਮਰਦਾਨਾ ਜੀ, ਕਹਿੰਦੇ ਕਿ ਬਈ ਤੁਸੀ, ਅਹ ਮਰਦਾਨਾ ਜੀ ਨੇ ਕਿਹਾ ਗੁਰੂ ਨਾਨਕ ਦੇਵ ਜੀ ਨੂੰ ਲਾਸਟ ਸਮੇਂ ਤੇ ਆਖਰੀ ਸਮੇਂ ਤੇ, ਕਿ--ਅ, ਤੁਸੀਂ ਮੈਨੂੰ ਪਹਿਚਾਣ ਲੋਗੇ ਨਾ। ਜਦੋਂ ਮੈਂ ਦੂਸਰਾ ਜਨਮ ਲਵਾਂਗਾ ਤੇ ਦੇਖੋ, ਦੇਖਿਆ ਜਾਏ ਤਾਂ ਕਿੰਨੀ ਵੱਡੀ ਗੱਲ ਐ ਮਤਲਬ, ਮੇਰੇ ਕਹਿਣ ਦੇ ਵਿੱਚ ਤੇ, ਇੰਨਾ ਉਹ ਨਹੀਂ ਲੱਗ ਰਿਹਾ, ਜਿੱਦਾਂ ਜਿਸ ਭਾਵ ਵਿੱਚ ਅਹ ਸਰਤਾਜ ਹੈ, ਇੱਕ ਸਿੰਗਰ ਐ, ਉਹਨੇ ਉਸ ਗਾਨੇ ਵਿੱਚ ਦੱਸਿਆ ਹੋਇਆ ਏ, ਇੰਨਾ ਅੱਛਾ ਰੋਣਟੇ ਖੜੇ ਹੋ ਜਾਂਦੇ ਨੇ ਰੋਨਾ ਆ ਜਾਂ ਦਾ, ਬਹੁਤ ਅੱਛਾ ਲੱਗਦੈ, ਹਾਂਜੀ। ਸਰਤਾਜ ਦੇ ਗਾਣੇ ਸਭ ਤੋਂ ਬੈਸਟ ਨੇ, ਉਹਨਾਂ ਦਾ ਕੋਈ ਗਲਤ ਨਹੀਂ ਐ, ਸਭ ਐਦਾ ਦੇ ਬਣੇ ਹੋਏ ਨੇ ਸੌਂਗ ਉਹਨਾਂ ਦੇ, ਸਭ ਤੋਂ ਵਧੀਆ-ਵਧੀਆ। ਬਹੁਤ ਅੱਛੇ-ਅੱਛੇ ਗਾਣੇ ਨੇ, ਉਹਨਾਂ
ਅੱਛਾ ਏ, ਅੱਛਾ
ਬਹੁਤ ਓ'ਚ ਰੋਂਗਟੇ ਜਾਂਦੇ ਨੇ, ਹਾਂਜੀ ਐ ਵੀ ਕਿਸ ਕਿਸੀ- ਕਿਸੀ ਨੂੰ ਮਿਲਦੀ ਐ, ਅਹ ਮ ਮਤਲਬ, ਗੋਡ ਗਿਫਟ ਈ ਐ, ਹਾਂਜੀ-ਹਾਂਜੀ। ਬਿਲਕੁਲ-ਬਿਲਕੁਲ। ਬਿਲਕੁਲ। ਅੱਛਾ ਗਾ ਸਕਦਾ, ਅੱਛਾ ਬੋਲ ਸਕਦਾ, ਅੱਛਾ ਸੁਣ ਸਕਦਾ, ਬਿਲਕੁਲ।
ਹੂੰ
ਹੋਰ, ਹੋਰ, ਹੋਰ ਤੁਸੀਂ ਕੀ ਕਰ ਰਹੇ ਹੋ? ਘਰ ਸਭ ਠੀਕ?
ਹਾਂਜੀ। ਸਭ ਵਧੀਆ ਬਸ ਅੱਜ, ਬਸ ਬੈਠੇ ਦਾ, ਸ਼ਾਮੀ ਬੱਚਿਆਂ ਨੇ ਘੁੰਮਣ ਜਾਣਾ ਈ। ਪਾਰਕ ਵਗੈਰਾ ਜਾ ਰਹੇ ਨੇ, ਨੁਮਾਇਸ਼ ਲੱਗੀਦੀ ਹੈ। ਬਸ, ਹੁਣ ਤਿਆਰ ਹੋਣੇ ਸ਼ੁਰੂ ਹੋ ਜਾਣਗੇ, ਹਾਂਜੀ। ਬੱਚੇ ਕਹਿ ਰਹੇ ਘੁੰਮ ਆਏ। ਅੱਛਾ-ਅੱਛਾ, ਬਸ ਅੱਜ ਬੱਚੇ ਜਾ ਕ, ਪਰਸੋ ਇਹਨਾਂ ਦੇ ਚਲੇ ਜਾਣਾ ਤੇ, ਮੈਂ ਕਿਹਾ ਚਲੋ ਇੱਕ-ਦਿਨ ਹੈਗਾ ਇਹਨਾਂ ਨੂੰ ਇੱਕ ਦਿਨ ਹੋਰ ਘੁਮਾ ਦਿਓ। ਇੱਕ ਮਹੀਨਾ ਘਮਾਇਆ, ਥੋੜਾ ਹੋਰ ਘੁਮਾ ਦਿਓ, ਕੋਈ ਗੱਲ ਨਹੀਂ। ਬੱਚੇ ਬਾਹਰੋਂ ਆਏਦੇ ਨੇ।
ਹਾਂਜੀ, ਸਾਡੇ ਘਰ ਵੀ ਆਏ ਹੋਏ ਨੇ, ਉਹ ਵੀ ਕਹਿ ਰਹੇ ਨੇ। ਕੱਲ ਈ ਗਏ ਸੀ, ਕੱਲ ਪਤਾ ਨਹੀਂ ਇੱਥੇ ਕੋਈ ਚਟੋਰੀ ਗਲੀ ਏ, ਉੱਥੇ ਗਏ ਸੀ। ਪਤਾਨੀ ਇਹਦਾਂ ਈ ਨਾਮ ਰੱਖੇ ਹੋਏ ਨੇ, ਹਾਂਜੀ। ਫੇਰ, ਅੱਜ ਵੀ ਸੋਚਦੇ ਪਏ ਨੇ, ਪਤਾ ਨੀ ਕਿੱਥੇ ਜਾਣਦਾ, ਦੇਖੋ ਅੱਜ ਗੁਰਦੁਆਰੇ ਜਾ ਰਹੀ ਏ, ਸ਼ਾਇਦ। ਹਾਂਜੀ, ਹੋਰ
ਹੋਰ ਮੈਂ ਕਹਿ ਰਹੀ ਸੀ ਫੇਸ ਤੇ ਲਗਾਣ ਲਈ ਸਾਨੂੰ ਐਸਾ ਕੀ ਯੂਜ ਕਰਨਾ ਚਾਹੀਦਾ ਜਿਹਦੇ ਨਾਲ ਥੋੜ੍ਹਾ ਗਲੋ ਆਏ। ਮੈਂ ਸੋਚ ਰਹੀ ਸੀ ਕਿ ਮੁਲਤਾਨੀ ਮਿੱਟੀ ਹੋ ਗਈ ਹੋਰ ਜਿੱਦਾਂ ਐਲੋਵੇਰਾ ਵਗੈਰਾ ਐ। ਹਨਾ ਸਬ ਯੂਜ ਕਰਨਾ ਚਾਹੀਦਾ ਐ ਵੈਸੇ ਜੋ ਅ ਜਿੱਦਾਂ।
ਬੋਡਰ ਆਦਾ ਏ।
ਅੱਛਾ- ਅੱਛਾ ਚੰਦਨ ਦਾ।
ਚੰਦਨ ਦਾ ਪਾਊਡਰ ਸਿਰਫ਼ ਚੰਦਨ ਦਾ ਪਾਉਡਰ ਦੇ ਨਾਲ ਗੁਲਾਬ ਜਲ ਲਵੋ। ਚੰਦਨ ਦਾ ਪਾਊਡਰ ਗੁਲਾਬ ਜਲ ਤੇ ਉਹਨੂੰ ਵੀ ਮਿਕਸ ਕਰਕੇ ਤੁਸੀਂ ਫੇਸ ਤੇ ਲਗਾ ਸਕਦੇ ਹੋ ਬੜੀ। ਠੰਡਕ ਮਿਲਦੀ ਹੈ ਕਿਉਂਕਿ ਚੰਦਨ ਠੰਡਾ ਹੁੰਦਾ ਹੈ। ਚੰਦਨ ਬੋਤ ਠੰਡਾ ਹੁੰਦਾ ਐ।
ਹਾਂ, ਅੱਜ ਕਲ੍ਹ ਬਹੁਤ ਸਾਰੀ ਕੰਪਨੀਆਂ ਨੇ ਲੈਕਮੀ ਹੈ ਓਰੀਫਲੇਮ ਹੈ। ਐ ਸਭ ਮਤਲਬ ਹੁਣ ਵਿਸ਼ਵਾਸ ਨਈ ਹੈ ਕੈਮੀਕਲ। ਈਆਂ ਹਾਂ ਬਿਲਕੁਲ ਜੋ ਨੈਚੁਰਲ ਚੀਜ਼ਾਂ ਉਹ ਨੈਚੁਰਲ ਹੀ ਹੁੰਦੀਆਂ।
ਹਾਂਜੀ ਹਾਂਜੀ, ਸਭ ਕੈਮੀਕਲ ਹੈ ਅਤੇ ਬਸ ਇਹੀਓ ਹੀ ਲਗਾਓ ਐਲੋਵੇਰਾ।
ਹਾਂਜੀ ਹਾਂਜੀ।
ਤੇ ਗੁਲਾਬ ਜਲ ਪਾ ਕੇ ਫੇਸ ਤੇ ਲਗਾ ਲੋ। ਅਗਰ ਤੁਹਾਨੂੰ ਜ਼ਆਦਾ ਲੱਗੇ ਜਿਸ ਤਰ੍ਹਾਂ ਬਈ ਗੁਲਾਬ ਜਲ ਨਈ ਪਾਣਾ ਤੇ ਖੀਰੇ ਹੁੰਦੇ ਨੇ ਖੀਰੇਆਂ ਦਾ।
ਲੋਗੋ ਦੇ ਕੱਠੇ ਹੋਏ।
ਨਿਕਾਲ ਲੋ ਉਹ ਤੇ ਪਾਣੀ ਨਾਲ ਘੋਲੋ ਤੇ ਹੋਰ ਵੀ ਅੱਛਾ, ਹੈ। ਓ ਵੀ ਠੰਡਾ ਰਹੇਗਾ ਕਿਉਕਿ ਖੀਰਾ ਠੰਡਾ ਹੁੰਦਾ ਏ।
ਇਹ ਸਭ ਚੀਜ਼ਾਂ ਨਾਲ ਠੰਡਕ ਮਿਲ ਜਾਏਗੀ ਹਾਂਜੀ। ਹੋਰ ਵੀ ਬੜੀ ਸਾਰੀ ਕੰਪਨੀੀਆਂ, ਹੈ ਕਹਿੰਦੇ ਹਿਮਾਲਿਆ, ਦੀ ਕੰਪਨੀ ਹੈ ਉਹ ਮਤਲਬ।
ਤੁਸੀ ਗਲੋ ਜਿਆਦਾ ਲਿਆਣਾ ਨਾ ਇੱਕ ਗੋਂਦ ਕਤੀਰਾ ਆਂਦੀ ਏ।
ਅੱਛਾ, ਅੱਛ ਅੱਛਾ, ਹਾਂਜੀ ਹਾਂਜੀ ਓ ਤੇ ਓ ਪੀਂਦੇ ਵੀ ਨੇ।
ਹਾਂਜੀ ਓ ਪੀਣ ਵਾਸਤੇ ਤੇ ਕਹਿ ਰਹੀ ਆਂ ਗੋਂਦ ਕਤੀਰਾ ਔਰ ਇੱਕ ਆਂਦਾ ਏ। ਤੁਕ ਮਲੰਗਾ ਸਬਜ਼ਾ ਸੀਡਸ ਜਿਹਨੂੰ ਕਹਿੰਦੇ ਨੇ ਕਾਲੇ ਕਾਲੇ ਹੁੰਦੇ ਨੇ ਉਹ। ਆਈਸਕ੍ਰੀਮ ਵਗੈਰਾ ਤੇ ਖਾਏ ਹੋਣਗੇ ਤੁਸੀ ਏਥੇ ਤੇ ਮਿਲਦੇ ਨੇ। ਤੇ ਲੈ ਆਨੇ ਆਂ ਅਸੀਂ ਪਿਉ ਦਿੰਦੇ ਹਾਂ ਰਾਤ ਨੂੰ ਓਹ ਦੋਨੋ ਚੀਜ਼ਾਂ ਪਿਓ ਕੇ ਨਾ ਤੇ ਰੋਆਬਜ਼ੇ ਚ ਪਾ ਕੇ ਪੀਓ।
ਅੱਛਾ ਅੱਛਾ, ਇਹ ਤੇ ਬਹੁਤ ਵਧੀਆ ਚੀਜ਼ਾਂ ਹੈ।
ਹੜਿਆ ਮਜ਼ਬੂਤ ਹੁੰਦੀਆਂ ਨੇ ਔਰ ਸਰੀਰ ਬਿਲਕੁਲ। ਨੋਰਮਲ ਰਹੇਗਾ ਟੈਂਪਰੇਚਰ ਚ ਹਹੇਗਾ ਅਤੇ ਗਲੋਅ ਅਪਣੇ ਆਪ ਫੇਸ ਤੇ ਆ ਜਾਂਦਾ ਐ।
ਬਿਲਕੁਲ, ਓਹੀ ਤੇ ਗਲ ਅਪਣੇ ਆਪ ਆਏਗਾ ਟੈਂਪਰੇਚਰ ਸਹੀ ਰਹੇਗਾ ਤੇ।
ਹਾਂਜੀ ਗੋਂਦ ਕਤੀਰਾ ਔਰ ਸੁਬਜ਼ੀ ਸੀਡਸ ਪੀਓ। ਇਹ, ਦੋ ਚਾਰ ਦਾਣੇ ਹਾਂਜੀ। ਗੋਂਦ ਕਤੀਰਾ ਔਰ ਸੁਬਜ਼ੀ ਸੀਡਸ।
ਅੱਛਾ ਅੱਛਾ, ਹਾਂਜੀ ਤੇ ਉਹੀ ਤੇ ਅੱਜ ਕੱਲ। ਹਾਂਜੀ ਹਾਂਜੀ, ਇਹ ਹਾਂਜੀ। ਐਈ ਏਸੀ ਵਿਚ ਰਹਿੰਦੇ ਓ ਤੇ ਓਦੇ ਵਿੱਚ ਹਾਂਜੀ ਹਾਂਜੀ ਹੈਲੋ।
ਹਾਂਜੀ ਸੁਬਜ਼ੀ ਸੀਡਸ ਸਾਨੂੰ ਬੋਤ। ਬੋਤ ਅੱਛਾ ਫਾਇਦਾ ਦੇਗਾ, ਰਿਜ਼ਲਟ ਦੇਗਾ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਨੇ ਏਦੇ ਨਾਲ।
ਅੱਛਾ, ਅੱਛਾ ਅੱਛਾ।
ਹਾਂਜੀ ਔਰ ਲੱਗਦਾ ਵੀ ਬੜਾ ਟੇਸਟੀ ਲੱਗਦਾ ਬੜਾ।
ਅੱਛਾ ਸਹੀ ਹੈ, ਸਹੀ ਹੈ। ਹੋਰ ਹਾਂਜੀ ਹਾਂਜੀ, ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਥੋੜੇ। ਹਾਂਜੀ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ।
ਸਤਸੰਰੀਅਕਾਲ।